ਸਤਿ ਸ੍ਰੀ ਅਕਾਲ ਜੀ।
ਹੈਲੋ।
ਹੈਲੋ, ਹੈਲੋ।
ਸਤਿ ਸ੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਵਧੀਆ ਜੀ, ਵਧੀਆ ਤੁਸੀ
ਆਵਾਜ਼ ਆ ਰਹੀ ਹੈ ਜੀ ਮੇਰੀ
ਹਾਂਜੀ ਹਾਂਜੀ, ਆ ਰਹੀ ਐ।
ਹਾਂਜੀ, ਹੋਰ ਫੈਮਿਲੀ ਠੀਕ ਐ ਜੀ ਆਪਣੇ
ਹਾਂਜੀ ਸਭ ਵਧੀਆ।
ਅੱਛ ਥੋੜੀ ਆ ਨਾਂ ਤੁਹਾਡੀ ਆਵਾਜ਼ ਥੋੜੀ ਜੀ ਘੱਟ ਆ ਰਹੀ ਹੈ ਜਿਵੇਂ
ਅੱਛਾ ਘਾਟਾ ਹੁਣ ਤਾਂ ਹੁਣ ਦੱਸੋ ਹੁਣ ਠੀਕ ਐ।
ਅੱਛਾ
ਹੈਲੋ
ਹੋਰ ਵੀਰੇ ਆਪਣੇ ਖੇਤੀ ਖੁਤੀ ਬਾੜੇ ਦੇ ਕੰਮ ਕਰਦੇ ਹੋ ਜੀ ਤੁਸੀਂ
ਨਾਂ ਜੀ ਨਾਂ ਸਾਡਾ ਬਿਜਨਸ ਹੈਗਾ, ਫੈਕ ਫੈਕਟਰੀ ਦਾ ਕੰਮ ਐ ਸਾਡਾ ਬਿਜਨਸ
ਮੈਨੂੰ ਤੁਹਾਡੀ ਆਵਾਜ਼ ਪੂਰੀ ਕਲੀਅਰ ਨੀਂ ਆ ਰਹੀ ਕਿ ਚਲੋ ਤੁਸੀਂ ਦੱਸੋ ਜੀ, ਮੈਨੂੰ ਇਹ ਮਤਲ ਥੋੜੀ ਤੰ ਖੇਤੀਬਾੜੀ ਵਾਰੇ ਨੌਲੇਜ ਹੋਵੇ ਤਾਂ ਜੀ।
ਹੈਲੋ
ਹਾਂਜੀ ਹੁਣ ਆ ਰਹੀ ਐ ਆਵਾਜ਼ ਤੁਹਾਡੀ
ਨਈਂ ਸਾਡਾ ਆਪਣਾ ਮੈਂਕੈ ਬਿਜਨਸ ਹੈਗਾ, ਖੇਤੀਬਾੜੀ ਦਾ ਕੰਮ ਨਈਂ ਹੈ।
ਕੀ ਕੰਮ ਐ ਜੀ।
ਫੈਕਟਰੀ ਦਾ ਕੰਮ ਐ ਸਾਡਾ।
ਅੱਛਾ ਜੀ।
ਹਾਂਜੀ ਹਾਂਜੀ, ਫੈਕਟਰੀ ਜਿਵੇਂ ਬਰਤਨ ਮੰਗਦੇ ਨੇਂ।
ਥੋੜਾ ਉੱਚਾ ਬੋਲੋ ਵੀਰੇ ਮਾੜਾ ਜਿਆ ਉੱਚਾ ਬੋਲੋ, ਸਮਝ ਨਈਂ ਲੱਗ ਰਹੀ। ਫੇਰ ਮੈਨੂੰ ਕੋਈ ਸਮਝ ਲੱਗੂਗੀ ਤੁਹਾਡੀ ਕੋਈ ਵਾਜ਼ ਦੀ
ਮੈਂ ਕਿਹ ਰਿਆ ਬਿਜ਼ਨਸ ਫੇਕਟਰੀ ਚ
ਅੱਛਾ ਜੀ।
ਬਰਤਨ ਬਣਦੇ ਨੇਂ
ਅੱਛਾ ਜੀ।
ਹਾਂਜੀ, ਬਰਤਨ ਹੁਣ ਕੀ ਕਹਿੰਦੇ ਜਿਵੇਂ ਅਪਣਾ। ਹੋ ਗਈ, ਰਾਤ ਹੋ ਗਈ, ਭਗੋਨੇ ਹੋ ਗਏ, ਇਹ ਚੀਜ਼ਾਂ ਬਣਦੀਆਂ।
ਹਾਂਜੀ?
ਪਰਾਤ ਹੁੰਦੀ, ਨਾ ਪਰਾਤ
ਹਾਂਜੀ
ਭਗੋਨੇ, ਹੁੰਦੇ ਆ
ਅੱਛਾ ਜੀ,
ਹਾਂਜੀ ਜੀ, ਐ ਬਣਦੇ ਨੇ, ਕੜਾਹੀਆਂ ਹੋ ਗਈਆਂ।
ਅੱਛਾ,
ਹਾਂਜੀ,
ਇਹਨਾਂ ਦਾ ਕੰਮ ਵੱਡਾ
ਹਾਂਜੀ,
ਮੈਨੂੰ ਪਹਿਲੇ ਤੁਹਾਡੀ ਆਵਾਜ਼, ਕਲੀਅਰ ਸਮਝਣ ਲੱਗੀ ਮੈਂ, ਪੁੱਛ ਰਹੀ ਸੀ, ਵੀਰੇ ਤੂੰ ਤੁਹਾਡਾ ਕੰਮ ਕੀ ਹੈਗਾ ਵੈਸੇ? ਹੁਣ ਤੁਹਾਡੀ, ਆਵਾਜ਼ ਦੀ ਕੁਛ ਸਮਝ ਆ ਰਹੀ ਹੈ, ਪਹਿਲਾਂ ਬਿਲਕੁਲ ਕੁਝ, ਸਮਝ ਨਹੀਂ ਆ ਰਹੀ ਸੀ, ਮੈਨੂੰ
ਫੈਕਟਰੀ ਦਾ, ਕੰਮ ਹੈਗਾ ਜੀ ਸਾਡਾ।
ਅੱਛਾ ਜੀ, ਫੈਕਟਰੀ ਦੇ ਕੰਮ ਹੈ, ਕੋਈ ਆਪਣੇ ਐਗਰੀਕਲਚ ਰ, ਬਾਰੇ ਹੈਗੀ ਹੈ, ਕੋਈ ਨੌਲੇਜ ਕੋਈ
ਕਲਚਰ ਹਾਂਜੀ, ਪੰਜਾਬ ਦਾ ਕਲਚਰ, ਅਸੀਂ ਤਾਂ ਪੰਜਾਬ ਦੇ ਆ ਨਾ, ਪੰਜਾਬ ਦਾ ਕਲਚਰ ਸਾਨੂੰ ਪਤਾ
ਅੱਛਾ ਜੀ,
ਹਿਸਟਰੀ, ਸਿੱਖ ਹਿਸਟਰੀ, ਪਤਾ ਸਾਨੂੰ ਮਹਾਰਾਜਾ ਰਣਜੀਤ ਸਿੰਘ ਨਾਮ, ਤੁਸੀਂ ਸੁਣਿਆ ਹੋਣੇ?
ਅੱਛਾ ਜੀ,
ਹਾਂਜੀ- ਹਾਂਜੀ।
ਇਸ ਬਾਰੇ ਤੁਸੀਂ ਕੀ ਜਾਣਦੇ ਹੋ ਜੀ? ਫੇਰ ਸਾਨੂੰ ਦੱਸੋ ਜੀ।
ਮਹਾਰਾਜਾ ਰਣਜੀਤ ਸਿੰਘ ਮਤਲਬ, ਇੱਕ ਸਿੱਖ ਹਿਸਟਰੀ ਦਾ ਬਹੁਤ ਵੱਡਾ ਰਾਜਾ ਹੋਇਆ। ਮਤਲਬ, ਜਿੰਨੇ ਨਾਮ ਕਮਾਇਆ।
ਅੱਛਾ ਜੀ
ਹਾਂਜੀ, ਇਹਨਾਂ ਦਾ ਜਨਮ ਹੈਗਾ, ਸੀਗਾ ਗੁਜਰਾਂਵਾਲਾ ਪੰਜਾਬ, ਲਾਹੌਰ, ਗੁਜਰਾਂਵਾਲਾ ਉੱਥੇ ਦਾ ਜਨਮ। ਸੱਤਰਾਂ ਸੌ ਅੱਸੀ ਦਾ
ਅੱਛਾ ਜੀ,
ਹਾਂਜੀ ਤੇ ਉਹਨਾਂ ਦਾ ਜਦੋਂ ਬਚਪਨ ਸੀ ਨਾ, ਬਚਪਨ ਵਿੱਚ ਉਹਨਾਂ ਨੂੰ, ਚੇਚਕ ਹੋ ਗਈ ਸੀ, ਚੇਚਕ ਇੱਕ ਬਿਮਾਰੀ ਹੁੰਦੀ ਹੈ।
ਹਾਂਜੀ
ਹਾਂਜੀ, ਉਹ ਜਦੋਂ ਚੇਚਕ ਹੋਈ ਨਾ, ਉਹਨਾਂ ਨੂੰ, ਤਾਂ ਉਹਨਾਂ ਦੀ ਇੱਕ ਅੱਖ ਖ਼ਰਾਬ ਹੋ ਗਈ ਸੀ, ਉਹਦੇ ਨਾਲ
ਹਾਂਜੀ
ਤੇ ਫਿਰ ਉਹਨਾਂ ਦੀ ਨਾ, ਮਤਲਬ ਫਿਰ ਉਹਨਾਂ ਨੇ ਦਸ ਸਾਲ ਦੀ ਆਪਣੀ ਇਹ ਉਮਰ ਵਿੱਚ, ਪਹਿਲੀ ਲੜਾਈ ਫਤਿਹ ਕੀਤੀ ਸੀ, ਯੁੱਧ
ਅੱਛਾ, ਪਹਿਲੀ ਲੜਾਈ ਵਿੱਚ ਫਤਿਹ ਉਦੋਂ ਲਈ ਸੀ, ਉਹਨਾਂ ਨੇ
ਦਸ ਸਾਲ, ਦੀ ਏਜ ਵਿੱਚ ਮਤਲਬ, ਤੇ ਫੇਰ ਬਾਰਾਂ ਸਾਲ ਦੇ ਸੀ, ਜਦੋਂ ਉਹਨਾਂ ਦੇ ਡੈਡੀ ਦੀ ਡੈਥ ਹੋ ਗਈ ਸੀ।
ਅੱਛਾ ਜੀ।
ਹਾਂਜੀ ਉਹਨਾਂ ਦੇ ਡੈਡੀ ਦਾ ਨਾਮ ਹੈ, ਮਤਲਬ ਮਾਂ ਦਾ ਨਾਮ ਤੇ ਉਹਨਾਂ ਦੀ ਉਹ ਸੀ। ਗੁਜਰਾ ਕੀ ਕਹਿੰਦੇ ਆ, ਗੁਜਰਾਵਾਲਾ
ਗੁੱਜ, ਗੁਜਰਾਂਵਾਲਾ
ਹਾਂਜੀ- ਹਾਂਜੀ, ਤੇ ਉਹਨਾਂ ਮਤਲਬ ਸੱਠ ਸਾਲ, ਭੋਗ ਕੇ ਜਾਂਦੇ ਆ। ਮਤਲਬ, ਰਾਜ ਕੀਤਾ, ਪੰਜਾਬ ਤੇ ਸੱਠ ਸਾਲ
ਅੱਛਾ, ਵੀਰੇ
ਹਾਂਜੀ ਉਹਨਾਂ ਨੂੰ ਫੇਰ ਮਤਲਬ, ਉਹਨਾਂ ਦੀ ਬਹਾਦਰੀ ਕਰਕੇ ਉਹਨਾਂ ਨੂੰ ਸ਼ੇਰੇ ਪੰਜਾਬ ਦਾ ਨਾਮ ਦਿੱਤਾ ਸੀ।
ਹਾਂਜੀ, ਸ਼ੇਰੇ ਪੰਜਾਬ
ਹਾਂਜੀ-ਹਾਂਜੀ,
ਅੱਛਾ,
ਹਾਂਜੀ, ਤੇ ਮਤਲਬ ਉਹਨਾਂ ਨੇ ਉਹਨਾਂ ਨੂੰ ਸ਼ਾਂਤੀ ਦਾ ਪ੍ਰਤੀਕ ਕਹਿੰਦੇ ਸੀ। ਮਤਲਬ ਸ਼ਾਂਤ ਰਾਜੇ ਸੀ ਬਹੁਤ
ਮਹਾਰਾਜਾ ਰਣਜੀਤ ਸਿੰਘ ਜੀ ਨੂੰ, ਸ਼ਾਂਤੀ ਦਾ ਪ੍ਰਤੀਕ ਕਹਿੰਦੇ ਸੀ ਜੀ।
ਹਾਂਜੀ ਜੀ ਮਤਲਬ ਉਹ ਹਰ ਧਰਮ ਨਾਲ ਉਹਨਾਂ ਦੀ ਵਧੀਆ ਬਣਦੀ ਸੀ, ਜੀ ਹਿੰਦੂ ਹੋ ਗਏ ਸਿੱਖ ਹੋ ਗਏ ਮੁਸਲਿਮ ਹੋ ਗਏ।
ਅੱਛਾ ਜੀ,
ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਉਹ
ਮਹਾਰਾਜ ਰਣਜੀਤ ਸਿੰਘ ਜੀ ਮਤਲਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀਗੇ।
ਹਾਂਜੀ-ਹਾਂਜੀ, ਮਤਲਬ ਉਹ ਨੇ ਉਹਨਾਂ ਦੇ ਰਾਜ ਵਿੱਚ ਕਹਿੰਦੇ ਆ, ਜਦੋਂ ਉਹਨਾਂ ਦਾ ਰਾਜ ਸੀ ਪੰਜਾਬ ਚ ਕਿ ਕੁੱਤਾ ਵੀ ਭੁੱਖਾ ਨੀ ਸੁਣਨਾ ਸੀ। ਇੰਨਾ ਵਧੀਆ ਇੰਨਾ ਖੁਸ਼ਹਾਲ ਰਾਜ ਸੀ, ਇੰਨੇ ਲੋਕੀ ਖੁਸ਼ ਰਹਿੰਦੇ ਸੀ।
ਅੱਛਾ ਜੀ,
ਹਾਂਜੀ, ਇੱਕ ਵਾਰੀ ਉਹਨਾਂ ਨੇ ਦੇਖਿਆ, ਮੈਂ ਵੇ ਉਹਨਾਂ ਨੇ ਸੋਚਿਆ ਮੈਂ ਵੇਖਣਾ ਮੇਰੇ ਰਾਤ ਚ ਕੋਈ ਭੁ ਕਦੇ ਨੇ ਆ
ਤੇ, ਨੇ ਇੱਕ ਕੁੱਤੇ ਨੂੰ ਸੋਨੇ ਦਾ ਕੰਠਾ ਪਿਆ ਕੇ ਨਾ, ਬਾਜ਼ਾਰ ਭੇਜਿਆ।
ਅੱਛਾ ਜੀ,
ਉਹ ਸੋਨੇ ਦਾ ਕੰਠਾ ਵੀ ਕਿਸੇ ਨੇ ਨੀ ਉਤਾਰਿਆ ਬਈ ਦੇਖ ਲਓ, ਇੰਨਾ ਵਧੀਆ ਰਾਜ ਸੀ ਉਹਨਾਂ ਦਾ।
ਸੋਨੇ ਦਾ ਕੰਠਾ ਪਾਇਆ ਹੋਇਆ ਸੀਗੇ, ਉਹਨਾਂ ਦੇ?
ਨਹੀਂ, ਨਹੀਂ ਉਹਨਾਂ ਨੇ ਆਪਣੇ ਰਾਜ ਵਿੱਚ ਮਤਲਬ ਇੱਕ ਕੁੱਤੇ ਨੂੰ ਸੋਨੇ ਦਾ ਕੰਠਾ ਪਾ ਕੇ ਪੰਜਾਹ ਰੁਪਏ ਗਿਆ।
ਅੱਛਾ, ਵੀ ਉਹਨਾਂ ਨੇ ਕੁੱਤੇ ਨੂੰ ਮਤਲਬ ਹਾਂ ਕੁੱਤੇ ਨੂੰ ਪਾਇਆ ਸੀਗਾ, ਅੱਛਾ ਜੀ।
ਹਾਂਜੀ ਕੀ ਦੇਖਦੇ, ਆ ਕੋਈ ਕੁੱਤਾ ਉਤਾਰੇਗਾ ਕੀ ਨਹੀਂ ਕੰਠਾ। ਮਤਲਬ ਕੋਈ ਬੰਦਾ ਉੱਧਰ ਦਾ ਕਰੇਗਾ, ਕਿ ਨਹੀਂ ਉਹਨਾਂ ਦੇ ਰਾਜ ਵਿੱਚ ਸਾਰੇ ਇੰਨੇ ਪੁੱਛ ਹੈਗੀ ਸੀ, ਕਿਸੇ ਨੇ ਕੁੱਤੇ ਦਾ ਕੰਠਾ ਵੀ ਨਹੀਂ ਉਤਾਰਿਆ।
ਅੱਛਾ ਵੀ ਲੋਕ ਇੰਨੇ ਇਮਾਨਦਾਰ ਸੀਗੇ, ਉਹਨਾਂ ਦਾ ਮਤਲਬ ਕੁੱਤੇ ਤੇ ਜਿਹੜਾ ਸੀਗਾ, ਉਹ ਕੰਠਾ ਨੀ ਤਾਰ ਪਾਈ ਮਤਲਬ।
ਹਾਂਜੀ, ਹਾਂਜੀ,
ਹੂੰ, ਬਹੁਤ ਵਧੀਆ ਜੇ, ਸਾਨੂੰ ਇਹਨੇ ਹਿਸਟਰੀ ਨੀ ਪਤਾ ਗਾ ਮਹਾਰਾਜਾ ਰਣਜੀਤ ਜਿਆਦਾ। ਹੋਰ ਦੱਸੋ ਵੀ ਕੋਈ ਇਹਨਾਂ ਦੇ ਬਾਰੇ ਸਾਨੂੰ?
ਮਤਲਬ ਉਹਨਾਂ ਨੇ ਅ ਕੋਹੀ ਨੂਰ ਹੀਰਾ ਸੀ, ਇੱਕ
ਹਾਂਜੀ,
ਉਹ ਤੇ ਉਹਨਾਂ ਕੋਲ ਸੀ, ਉਹਨਾਂ ਨੇ ਅਫਗਾਨ ਦੇ ਰਾਜਿਆਂ ਕੋਲ ਫਤਿਹ ਦਿੱਤਾ ਸੀ।
ਅੱਛਾ ਜੀ,
ਉਹ ਰਾਜੇ ਸੀ, ਉਸ ਉਨੂੰ ਕੋਹੀਨਰ ਹੀਰੇ ਨੂੰ ਆਪਣੇ ਸਿਰ ਤੇ ਬੰਦੇ ਸੀ।
ਤਾਜ ਦੇ, ਤੇ ਉਹਨਾਂ ਨੇ ਉਹ ਮਤਲਬ ਹੀਰਾ, ਆਪਣੇ ਡੋਲੇ ਤੇ ਬੰਨਿਆ ਉਹਨਾਂ ਨੇ ਇੰਨਾ ਮਹੱਤਵ ਨਹੀਂ ਦਿੱਤਾ ਜੀ। ਹੀਰੇ ਨੂੰ ਕਹਿੰਦੇ ਸਿਰ ਕੀ ਬਣ ਸਕਦੇ, ਅਸੀਂ ਆਪਣੇ ਬਾਹਵਾਂ ਦੇ ਦਮ ਤੇ ਜਿੱਤਿਆ ਹੀਰਾ। ਤੇ ਅਸੀਂ ਡੋਲੇ ਤੇ ਮਿਲਾਏ ਆਪਣੇ
ਅੱਛਾ ਜੀ।
ਤੇ ਉਹ ਹੀਰਾ ਹੁਣ ਤੇ ਉਹਨਾਂ ਕੋਲ ਬ੍ਰਿਟਿਸ਼ ਕੋਲ ਇੰਗਲੈਂਡ ਵਿੱਚ ਉਹ ਰਹਿ ਗਈ ਸੀ। ਉੱਧਰ ਦੀ ਰਾਣੀ ਸੀ, ਵਿਕਟੋਰੀਆ ਉਹ ਲੈ ਗਈ ਸੀ ਹਾਂਜੀ।
ਅੱਛਾ।
ਹਾਂਜੀ, ਹਾਂਜੀ,
ਤੇ ਮਹਾਰਾਜਾ ਦੇ ਰਣਜੀਤ ਬਾਰੇ ਵਿਆਹ ਦੀ ਕੋਈ ਹੋ ਗਈ, ਜੇ ਉਹਨਾਂ ਦੀ ਕੋਈ ਹਿਸਟਰੀ
ਵਿਆਹ ਹਾਂਜੀ, ਉਹਨਾਂ ਦੀ ਵੱਟ ਦਾ ਨਾਮ ਜਿੰਦ ਕੌਰ ਸੀ।
ਕੀ ਨਾਮ ਸੀ ਜਿਸ
ਜਿੰਦ ਕੌਰ ਜਿਦ
ਅੱਛਾ ਇੰਦ ਕੌਰ ਜੀ।
ਨਹੀਂ ਜਿੰਦ ਕੌਰ।
ਜਿੰਦ ਕੌਰ ਜੀ, ਅੱਛਾ ਜੀ। ਤੇ ਉਹਨਾਂ ਦੀ ਅੱਗੇ ਫੈਮਿਲੀ ਕੀ ਸੀ, ਦੀ ਮਹਾਰਾਜਾ ਰਣਜੀਤ ਸਿੰਘ ਜੀ ਦੀ।
ਉਹਨਾਂ ਦਾ ਇੱਕ ਮੁੰਡਾ ਹੈਗਾ ਸੀ, ਜਿਹਨੇ ਉਹਨਾਂ ਬਾਅਦ ਰਾਜ ਕਾਇਮ ਕੀਤਾ ਸੀ। ਉਹਨਾਂ ਦੇ ਮੁੰਡੇ ਨੇ ਉਹ ਰਾ ਨਾਮ ਦਲੀਪ ਸਿੰਘ ਸੀ।
ਅੱਛਾ ਜੀ।
ਉਹਨੂੰ ਬਲੈਕ ਪ੍ਰਿੰਸ ਕਹਿੰਦੇ ਸੀ ਪੰਜਾਬ ਦਾ।
ਬਲੈਕ ਪ੍ਰਿੰਸ।
ਜੀ। ਤੇ ਉਹਨੂੰ ਵਿਕਟੋਰੀਆ ਰਾਣੀ ਸੀ, ਉਹ ਲੈ ਗਏ ਸੀ ਉਹਨੂੰ ਉੱਥੇ ਆਪਣੇ ਕੋਲ
ਅੰਗਰੇਜ਼ਾਂ ਨੇ ਰਾਜ ਕੀਤਾ ਇੱਥੇ ਭਾਰਤ ਚ ਉਹ ਫਿਰ ਆਪਣੇ ਨਾਲ ਹੀ ਲੈ ਗਈ। ਉਹਨੂੰ ਮਾਰਿਆ ਨੀ ਸੀ, ਉਹਨਾਂ ਨੇ
ਮਤਲਬ ਓਨਾਂ ਨੇ ਮਤਲਬ ਓਨੂੰ ਮਾਰ ਦਿੱਤਾ ਸੀ।
ਨਹੀ ਮਾਰਿਆ ਨੀ ਸੀ ਓਨੇ ਨੇ ਆਪਣੇ ਓਨਾਂ ਨੂੰ ਇੰਨਾ ਵਧੀਆ ਲੱਗਦਾ ਸੀ ਓ ਇੰਨਾ ਸੋਣਾ ਸੀ ਓ ਓਰ ਓਨਾਂ ਦਾ ਮੁੰਡਾ ਤੇ ਉਹਨੇ ਵਿਕਟੋਰੀਆ ਨੇ ਆਪਣੀ ਕੁੜੀ ਨਾਲ ਈ ਓਦਾ ਵਿਆਹ ਕਰਤਾ ਸੀ। ਫਿਰ ਵਿਆਹ ਕਰਕੇ ਇੰਗਲੈਂਡ ਫਿਰ ਇੰਗਲੈਂਡ ਲੈਗੇ ਸੀ ਉਹ ਨੂੰ।
ਅੱਛਾ ਜੀ।
ਫੇਰ ਓਨੇ ਇੰਗਲੈਂਡ ਜਾ ਕੇ ਨਾ ਮਤਲਬ ਓਨੂੰ ਆਪਣਾ ਪਤਾ ਨੀ ਸੀ ਨੌਲੇਜ ਨੀ ਸੀ। ਛੋਟੀ ਉਮਰ ਸੀ ਤੇ ਓਨੇ ਉੱਥੇ ਜਾ ਕੇ ਵਾਲ ਕਟਵਾ ਲਏ ਸੀ ਆਪਣੇ। ਤੇ ਜੋ ਓਦੀ ਮਾਂ ਕੀ ਓਨੇ ਓਨੂੰ ਕਿਆ ਜਦੋਂ ਮਿਲੀ ਓਨੂੰ ਕੈਂਦੀ ਮੇਰਾ ਰਾਜ ਪਾਟ ਚਲਾ ਗਿਆ ਮੇਰਾ ਘਰਵਾਲਾ ਚਲਾ ਗਿਆ। ਮੈਂ ਤਾਂ ਨੀ ਰੋਈ ਕਦੀ। ਬਈ ਤੇਰੇ ਵਾਲ ਕਾਟੇ ਹੋਏ ਵੇਖ ਕੇ ਮੈਂ ਰੋਨ ਲਾਗੀ ਸੀ। ਕਿਉਂਕਿ ਸਿੱਖ ਧਰਮ ਨੂੰ ਵਾਲਾਂ ਨਾਲ ਬੋਤ ਪਿਆਰ ਹੁੰਦਾ
ਹਾਂਜੀ ਵਾਲ਼ਾ ਨੂੰ ਕੈਂਚੀ ਨੀ ਲੋਂਦੇ ਗੇ ਜਿਵੇਂ ਸਿੱਖ ਧਰਮ ਵਿੱਚ। ਹਾਂਜੀ। ਤੇ ਓਨਾਂ ਦਾ ਵੈਸੇ ਇੱਕ ਬੇਟਾ-ਬੇਟਾ ਸੀ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ।
ਬੇਟੇ ਤਿੰਨ ਸੀ ਓਨਾਂ ਦੇ ਤੇ ਦੋ ਜੇਦਾ ਜਾਦਾ ਨਾਮ ਸੀ ਓਦਾ ਨਾਮ ਦਲੀਪ ਸਿੰਘ ਜੀ ਜਿਨੇ ਨਾਮ ਕਮਾਇਆ ਸੀ।
ਇੱਕ ਬੇਟਾ ਈ ਸੀ ਜੇ ਓਨਾਂ ਦੇ।
ਨਈ-ਨਈ ਤਿੰਨ ਬੇਟੇ ਸੀ ਮਤਲਬ ਇੱਕ ਈ ਮੁੰਡੇ ਨੇ ਓਨਾਂ ਦੇ ਓ ਕੀਤਾ ਸੀ ਨਾ ਅੱਗੇ। ਕੁਰਸੀ ਗੱਦੀ ਤੇ ਜੋ ਬੈਠਾ ਸੀ ਓਨਾਂ ਦੀ ਓ ਦਲੀਪ ਸਿੰਘ।
ਅੱਛਾ ਜੀ।
ਕੀ ਦੋ ਮੁੰਡਿਆਂ ਦਾ ਜ਼ਿਕਰ ਨੀ ਆ ਇਤਿਹਾਸ ਚ
ਮਤਲਬ ਹਿਸਟਰੀ ਵਿੱਚ ਦੋ ਮਤਲਬ ਮੁੰਡਿਆਂ ਦਾ ਜ਼ਿਕਰ ਨੀ ਹੈਗਾ ਓਦੇ ਵਿੱਚ ਕੋਈ।
ਜੀ ਬਸ ਇੱਕ ਦਾ ਈ ਹੈਗਾ ਦਲੀਪ ਸਿੰਘ ਦਾ।
ਦਲੀਪ ਸਿੰਘ ਜੀ ਦਾ ਜੀ।
ਹੁਣ ਤੁਸੀਂ ਦੱਸ ਦਿਓ ਥੋੜ੍ਹੀ ਬੋਤ ਹਿਸਟਰੀ ਸਾਨੂੰ।
ਜੀ ਮੈਂ ਨਾ ਵੀ ਤਾਂ ਜਾਦਾ ਮਤਲਬ ਪੰਜਾਬੀ ਨੀ ਜਾਣਦੀ ਜੇ ਤਾਂ ਹੀ ਤੁਹਾਨੂੰ ਮਹਾਰਾਜਾ ਜੀ ਰਣਜੀਤ ਦੀ ਜ਼ਿਆਦਾ ਹਿਸਟਰੀ ਪੁੱਛਿਆ ਹੋਏਗਾ। ਆ ਕੋਈ ਮਤਲਬ ਕਦੇ ਪੜ੍ਹੇ ਹੋਏ ਸੀ ਓਦੋਂ ਹੁਣ ਭੁੱਲ ਚੁੱਕੇ ਸੀਗੇ ਜੋ ਪਹਿਲਾਂ ਹੁਣ ਤਾਂ ਸੀ ਬੱਚਿਆਂ ਆਲੇ ਹੋਗੇ ਜੇ ਐਨਾ ਵੀ ਧਿਆਨ ਨੀ ਹੈਗਾ ਤੁਸੀਂ ਬੋ ਵਧੀਆ ਸਾਨੂੰ ਹਿਸ ਟਰੀ ਦੱਸੀ ਹੈਗੀ ਏਦੇ ਵੀ ਐਨੀ ਨੌਲੇਜ ਨੀ ਸੀਗੀ ਮੈਨੂੰ। ਜਿਵੇਂ ਸਾਡੇ ਜਿਵੇਂ ਮੈਂ ਤੇ ਹਿੰਦੂ ਧਰਮ ਨਾਲ ਬਿਲੋਂਗ ਰੱਖਦੀ ਹੈਗੀ ਆ ਜਿਵੇਂ ਵੀ ਸਾਡੇ ਪੰਜਾਬੀ ਚੱਲ ਵੀ ਸਾਡਾ ਰਹਿਣ ਸਹਿਣ ਪੰਜਾਬੀਆਂ ਦੇ ਹੈਗਾ ਪਰ ਜਾਦਾ ਹਿੰਦੂ ਨੂੰ ਮਾਨਤਾ ਦਿੰਦੇ ਹੈਗੇ ਸਾਡੇ ਇੱਧਰ।
ਹਾਂਜੀ-ਹਾਂਜੀ,
ਜਿਵੇਂ ਹੁਣ ਵੀ ਇੱਥੇ ਸਾਲਾਸਰ ਨਾਮ ਸੁਣਿਆ ਹੋਊਗਾ ਤੁਸੀਂ?
ਕਿੱਧਰ ਐ?
ਸਾਲਾਸਰ ਰਾਜਸਥਾਨ ਚ ਹੈਗਾ ਵੀਰੇ।
ਹਾਂਜੀ-ਹਾਂਜੀ ਸੁਣਿਆ ਸਾਲਾਸਰ ਹਾਂਜੀ-ਹਾਂਜੀ।
ਹਾਂਜੀ, ਸਾਡੇ ਮਤਲਬ ਓਥੇ ਜਿਆਦਾ ਵੀ ਆਉਂਦੇ-ਜਾਂਦੇ ਹੈਗੇ ਆ ਜਿਵੇਂ ਜਦੋਂ ਨਰਾ ਤੇ ਹੁੰਦਿਆਂ ਨੇ ਵੀਰੇ ਤੇ ਉੱਥੇ ਮਤਲਬ ਰਸਤੇ ਵਿੱਚ ਵੀ ਲੋਕ ਪੈਦਲ ਬੋਤ ਜਾਂਦੇ ਹੈਗੇ ਆ ਉੱਧਰ। ਵੀ ਐ ਥੋ ਮਤਲਬ ਸਾਢੇ ਤਿੰਨ ਸੌ ਚਾਰ ਸੌ ਕਿਲੋਮੀਟਰ ਹੈਗਾ ਪੰਜਾਬ ਤੋਂ ਰਾਜਸਥਾਨ ਜਿਵੇਂ ਮੰਦਿਰ ਹੈਗਾ ਜਿਹੜਾ।
ਹਾਂਜੀ-ਹਾਂਜੀ,
ਤੇ ਓ ਵੀਰੇ ਮਤਲਬ ਏ ਤੋਂ ਸਾਢੇ ਚਾਰ ਕਿਲੋਮੀਟਰ ਮਤਲਬ ਪੈਦਲ ਜਾਂਦੇ ਹੈਗੇ ਤੇ ਜਿਹੜੇ ਨਰਾਤ ਵਿੱਚ ਇੱਧਰੋਂ ਮਤਲਬ ਪੰਜਾਬ ਵਾਲੇ ਆ ਨਾ। ਲੰਗਰ ਲੈ ਕੇ ਜਾਂਦੇ ਵੀਰੇ ਅੱਠ ਅੱਠ ਨੌ ਨੌ ਦਿਨ ਰਸਤੇ ਵਿੱਚ ਲੰਗਰ ਚੱਲਦੇ ਹੈਗੇ ਆ ਵੀ ਮਤਲਬ ਪੈਦਲ ਯਾਤਰੀ ਐ ਇਹਨਾਂ ਨੂੰ ਕੋਈ ਤਕਲੀਫ਼ ਨਾ ਹੋਵੇ ਹਰੇਕ ਸੇਵਾ ਉਹਨਾਂ ਨੂੰ ਮਿਲਦੀ ਹੈਗੀ ਹੈ ਉੱਥੇ
ਹਾਂਜੀ ਹਾਂਜੀ, ਪਰ ਮੈਂ ਸੁਣਿਆ ਬਾਲਾ ਜੀ ਦਾ ਵੀ ਬੜਾ ਵੱਡਾ ਮੰਦਿਰ ਆ ਉੱਥੇ
ਹਾਂਜੀ, ਉਹਨੂੰ ਹਾਂ ਸਾਰਾ ਸਰਦਮ ਬਾਲਾ ਜੀ ਦਾ ਮੰਦਿਰ ਹੈ ਜੀ ਉੱਥੇ
ਹਾਂਜੀ ਹਾਂਜੀ,
ਹਾਂਜੀ, ਤੇ ਅਸੀਂ ਵੀ ਉੱਥੇ ਮਤਲਬ ਜਾਂਦੇ ਹੈਗੇ ਆ ਕਈ ਵਾਰ ਬਹੁਤ ਨਰਾਤਿਆਂ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਐ ਜੀ ਉੱਥੇ
ਹਾਂ, ਨਰਾਤਿਆਂ ਵਿੱਚ ਹਿੰਦੂ ਬਹੁਤ ਮੰਨਦੇ ਆ ਨਰਾਤਿਆਂ ਚ
ਹਾਂਜੀ ਜੀ, ਸਤਿ ਸ੍ਰੀ ਅਕਾਲ ਵੀਰ ਜੀ। ਮੈਨੂੰ ਬਹੁਤ ਚੰਗਾ ਲੱਗਗਾ ਤੁਹਾਡੇ ਨਾਲ ਗੱਲ ਕਰਕੇ ਸਤਿ ਸ੍ਰੀ ਅਕਾਲ ਜੀ।।